ਹੈਲੋ-
ਹੈਲੋ-
ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇ ਹੋ।
ਵਧੀਆ ਮੈਨੂੰ ਤੁਸੀ ਦਸੋ ਹੋਰ ਕੀ ਕਰਦੇ ਸੀ।
ਬਸ ਮੈਂ ਕੁਛ ਨੀ ਹਾਂ ਬੈਠੇ ਸੀਗੇ ਹੁਣ ਕੰਮ ਕੁਮ ਨਵੇੇੜ ਕੇ ਹੁਣ ਦੁਪਹਿਰੇ ਦੁਪਹਿਰੇ ਫਿਰ ਏਸੀ ਲਾ ਲੈਂਦੇ ਹੁੰਦੇ ਹਾਂ ਗਰਮੀ ਆ ਨਾ। ਤਾਂ ਕਰਕੇ ਫਿਰ ਇਸਬੇ ਬੈਠਿਆ ਨਹੀਂ ਜਾਂਦਾ
ਹਾਂਜੀ ਹਾਂ।
ਇਹ ਤਾਂ ਹੈ ਹੋਰ ਤੁਸੀਂ ਦਿਨ ਚਲਾ ਲੈਦੇ ਹੋ ਏਸੀ ਕਿ ਨਹੀਂ।
ਦਿਨ ਚ ਤਾਂ ਮੈਮ ਅਸੀਂ ਇਕੱਟੇ ਲਾਉਣੇ ਹੁੰਦੇ ਹਾਂ।
ਹਾਂਜੀ।
ਦਿਨ ਚ ਤਾਂ ਮੈਂ ਕਿਹਾ ਸੀ ਕਈ ਵਾਰ ਜਦੋਂ ਜ਼ਿਆਦਾ ਗਰਮੀ ਹੋਵੇ ਉਦਣੇ ਹੀ ਲਾਉਂਦੇ ਹਾਂ ਵੀਊ ਉਹ ਨਹੀਂ ਲਾਉਦੇ ਹੈਗੇ। ਵੀ ਦੇਖੋ ਏਸੀ ਦਾ ਕਿੰਨਾ ਖ਼ਰਾਬ ਕਰਦਾ ਵੀ ਸਿਹਤ ਲਈ ਹਾਨੀਕਾਰਕ ਆ ਦੇਖੋ। ਵੀ ਚਲੋ ਹੁਣ ਤਾਂ ਆਪਾਂ ਨੂੰ ਇਹਦੇ ਨਾਲ ਏ ਨਾਲ ਆਰਾਮ
ਹਮ- ਹਮ ਸਹੀ ਗੱਲ ਆ ਪਰ ਉਹ ਜੇ ਪਰੋਂ ਹੈਗਾ ਤਾਂ ਖ਼ਤਰਨਾਕ ਹੀ ਆ ਜੇਹ ਇੰਨੀ ਗਰਮੀ ਵਧੀਆ। ਉਹਦੀ ਵਜ੍ਹਾ ਹੀ ਏਸੀ ਆ ਜਿਹੜੇ ਲੋਕਾਂ ਦੇ ਘਰ -ਘਰ ਏਸੀ ਲੱਗ ਗਏ ਦੋ -ਦੋ ਤਿੰਨ ਨਹੀਂ ਸੀ ਲੱਗੇ ਤਾਂ ਹੀ ਕਰਕੇ ਇੰਨੀ ਗਰਮੀ ਵਧੀ ਹੋਈ ਆ।
ਆਪਾਂ ਰਾਤ ਨੂੰ ਏਸੀ ਲਾ ਕੇ ਪੈਣਾ ਸਵੇਰ ਨੂੰ ਦੇਖੋ ਕਿੰਨਾ ਸਰੀਰ ਜੁੜ ਜਾਂਦਾ ਆਪਣਾ।
ਹਾਂ ਹਾਂ ਖੜਾ ਨਹੀਂ ਹੋਇਆ ਜਾਂਦਾ ਵਾ ਐ ਹੁੰਦਾ ਵੀ ਬਸ ਪਏ ਰਹੋ ਨਾ ਕੋਈ ਕੰਮ ਕਰਨ ਜੀ ਕਰਦਾ ਆ।
ਹਾਂਜੀ ਹਾਂ।
ਸਰੀਰ ਜਿਹੜਾ ਏ ਜਕੜਿਆ ਜਾਂਦਾ ਆ ਵੀ ਹਾਂ। ਵੀ ਚਲੋ ਐਂ ਹੁੰਦਾ ਵੀ ਗੋਡੇ -ਗੋਡੇ ਖੜ ਗਏ ਸਾਰੇ
ਸਹੀ ਗੱਲ ਹੈ।
ਏਸੀ ਤਾਂ ਬਿਮਾਰੀ ਹੁੰਦਾ ਆ ਜਿਵੇਂ ਹੁਣ ਆਪਾਂ ਉੱਥੇ ਤਾਂ ਮਤਲਬ ਭਖੇ ਹੋਏ ਗਰਮੀ ਚ ਜਦ ਏਸੀ ਦੇ ਕਮਰੇ ਦੇ ਅੰਦਰ ਵੜ ਜਾਂਦੇ ਹਾਂ।
ਹਾਂਜੀ ਹਾਂ ਸਹੀ ਗੱਲ ਹਾਂਜੀ ਹਾਂ ਦੇਖੋ ਆਪਣਾ ਸਰੀਰ ਭਖ ਜਾਂਦਾ ਦੇਖੋ ਹੈ ਨਾ ਵੀ ਆਪਾਂ ਗਰਮ ਸਰਦ ਹੋ ਜਾਂਦੇ ਫਿਰ ਬਕ ਬੁਖਾਰ ਹੋ ਜਾਂਦਾ ਆਪਾਂ ਨੂੰ।
ਹਾਂਜੀ ਹਾਂ ਤਾਂ ਹੈ।
ਵੀ ਕਿੰਨੀ ਆ ਮੈਂ ਫੰਕਸ਼ਨ ਵੀ ਜਿਹੜੇ ਆਪਾਂ ਬਿਮਾਰ ਕਰਦੇ ਨੇ।
ਹਾਂਜੀ ਹਾਂ ਸਹੀ ਗੱਲ ਇਹ ਜਿਹੜਾ ਆਪਣੇ ਸਰੀਰ ਦਾ ਪਾਣੀ ਆ ਉਹ ਚੂਸਦੇ ਨੇ ਸਾਰਾ ਮਤਲਬ ਰਾਤ ਨੂੰ ਜੇ ਆਪਾਂ ਪੈਂਦੇ ਹਾਂ ਸਰੀਰ ਦਾ ਪਾਣੀ ਖਤਮ ਖ਼ਤਮ ਕਰਦੇ ਨੇ ਇਹ ਆਪਣਾ ਸਰੀਰ ਠੰਢਾ ਹੋ ਜਾਂਦਾ ਬਿਲਕੁਲ ਦੇਖਲੋ।
ਹਾਂਜੀ ਹ।
ਅਤੇ ਇਹਦੇ ਬਹੁਤ ਉਹ ਨੇ ਜਿਹੜੀਆਂ ਇਹਦੀਆਂ ਉਹ ਉੱਪਰ ਲੱ ਲੱਗਿਆ ਹੁੰਦਾ ਹੈ ਉਹ ਜਿਹੜਾ ਉਹ ਗਰਮ ਪਾ ਉਹ ਗਰਮ ਹਵਾ ਵਾਲਾ। ਤੇ ਉਹ ਦੇਖਲੋ ਕਿੰਨਾ
ਵੀ ਜੇ ਅੱਜ ਕੱਲ੍ਹ ਦੇ ਸਮਿਆਂ ਚ ਦੇਖਿਆ ਜਾਵੇ ਤਾਂ ਏ ਸੀ ਹੀ ਬਹੁਤ ਚੱਲ ਰਹੇ ਨੇ।
ਹਾਂਜੀ ਹਾਂ ਹੁਣ ਤਾਂ ਹਰੇਕ ਗਰੀਬ ਘਰ ਕੋਈ ਕਿਸੇ ਕੋ ਗਰੀਬ ਘਰ ਦੇਖ ਲਓ ਹਰੇਕ ਸਕਦੇ ਸੀ।
ਹਾਂਜੀ ਹਾਂ ਦੇਖੋ ਅਲੱਗ ਅਲੱਗ ਕਾਮਰਿਆਂ ਦੇ ਵਿੱਚ ਵੀ ਏ ਸੀ ਲਗਾਏ ਜਾਂਦੇ। ਦੇਖੋ ਹਨਾ ਵੀ ਜੇ ਅੱਜ ਕੱਲ ਦੇਖਿਆ ਜਾਵੇ ਏਸੀ ਦੀ ਵਰਤੋਂ ਵੀ ਬਹੁਤ ਜਿਆਦਾ ਕੀਤੀ ਜਾ ਰਹੀ ਹੈ ਲੋਕਾਂ ਚ ਦੇਖੋ ਅੱਜ ਕੱਲ ਮਿੰਟ ਬਾਅਦ ਕਹਿ ਦਿੰਦੇ ਵੀ ਏ ਸੀ ਲਾ ਦੋ ਹੈ ਗਰਮੀ ਏ ਸੀ
ਹੂ ਸਹੀ ਗੱਲ ਹੈ ਸਹੀ ਗੱਲ ਹੈ ਹੁਣ ਦੇਖਾ ਦੇਖੀ ਚੀ ਬਾਤ ਵਧੀਆ ਵੀ ਹਾਂ ਉਹ ਕਹਿੰਦਾ ਵੀ ਉਹਨਾਂ ਦੇ ਘਰੇ ਏਸੀ ਹੈ ਨੀ ਗਾ ਉਹਨਾਂ ਦੇ ਘਰੇ ਹੈਗਾ ਆ। ਤਾਂ ਕਰਕੇ ਉਹ ਕਹਿੰਦੇ ਬੱਚੇ ਦੇਖ ਕੇ ਕਹਿੰਦੇ ਵੀ ਸਾਨੂੰ ਬੇਸੀ ਲਵਾ ਕੇ ਦਉ। ਵੀ ਉਹਨਾਂ ਦੇ ਘਰੇ ਹੈਗਾ ਆ।
ਹਾਂਜੀ ਹਾਂ ਸਹੀ ਗ ਵੀ ਦੇਖੋ ਬੱਚੇ ਵੀ ਕਿੰਨੀ ਜਿੱਦ ਕਰਨ ਲੱਗ ਗਏ ਏਸੀ ਜਿਵੇਂ ਦੂਜੇ ਘਰ, ਵੀ ਸਾਡੇ ਵੀ ਲਵਾਓ।
ਹਾਂਜੀ ਹਾਂ ਇਹ ਤਾਂ ਹੈ।
ਦੇਖੋ ਜੇ ਅੱਜ ਕੱਲ ਆਪਾਂ ਮੰਨੀਏ ਵੀ ਲੋਕ ਤਾਂ ਇਹੀ ਸਮਝਣ ਲੱਗ ਗਏ। ਵੀ ਜੇ ਉਹਦੇ ਘਰ ਇਹ ਚੀਜ਼ ਨਹੀਂ ਹੈਗੀ ਤਾਂ ਉਹ ਗ਼ਰੀਬ ਨੇ। ਵੀ ਦੇਖੋ! ਜੇ ਬੰਦੇ, ਚਲੋ ਮਜਬੂਰ ਪੂਰੀ ਵੀ ਹੁੰਦੀ। ਵੀ ਦੇਖੋ ਚਲੋ ਲੱਗਿਆ ਵੀ ਹੋਇਆ। ਜਾਂ ਅਗਲਾ ਨਹੀਂ ਵੀ ਲਾਵਾ ਰਿਹਾ। ਤਾਂ ਵੀ ਦੇਖੋ, ਅੱਜ ਕੱਲ ਇਹ ਸਮਝ ਲੈਂਦੇ ਨੇ। ਵੀ ਉਹ ਤਾਂ ਗ਼ਰੀਬ ਨੇ ਦੇਖੋ। ਵੀ ਕਿੰਨੀ ਲੋਕ ਬਦਲ ਗਏ ਨੇ ਦੇਖੋ। ਸੁਭਾਅ! ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੇਖੋ। ਕਿੰਨੀਆਂ ਬਦਲੀਆਂ ਪਈਆਂ ਨੇ।
ਹਾਂਜੀ ਹਾਂ। ਇਹ ਤਾਂ ਹੈ। ਅਗਲਾ ਕਹਿ ਦਿੰਦਾ! ! ਲੈ ਇੰਨੇ ਪੈਸੇ ਇਹਨੇ ਪਤਾ ਨ ਕਿੱਥੇ ਲੈ ਕੇ ਜਾਣੇ ਆ? ਏ ਸੀ ਬਿਨਾਂ ਪੈਂਦੇ ਨੇ ਇੰਨੀ ਗਰਮੀ ਪੈਂਦੇ ਨੇ ਪਤਾ ਨੀ ਇਨਾ ਕਾਦੇ ਲਈ ਕਮਾਉਂਦੇ ਨੇ ਇਹ। ਇਨਾ ਲੋਕ ਬਹੁਤ ਬੋਲਦੇ ਨੇ
ਹਾਂਜੀ ਹਾਂ ਲੋਕ ਬਹੁਤ ਜਿਆਦਾ ਗੱਲਾਂ ਵੀ ਬਣਾਉਂਦੇ ਨੇ ਦੇਖੋ ਵੀ ਕਿੰਨੀਆਂ ਬਣ ਜਾਂਦੀਆਂ ਨੇ ਵੀ ਪਰ ਲੋਕਾਂ ਨੂੰ ਕੋਈ ਕਿਸੇ ਤੱਕ ਮਤਲਬ ਨਹੀਂ ਰੱਖ ਜਿਵੇਂ ਓ ਲਵਾਵੇ ਉਹ ਚਾਹੇ ਚੀਜ਼ ਤੇ ਅਗਲੇ ਭਾਵੇਂ ਆਪਣੇ ਘਰ ਸੋਨੇ ਦੀ ਇੱਟਾਂ ਲਗਵਾ ਲਵੇ ਚਾਏ ਚਾਂਦੀ ਦੀ। ਵੀ ਦੇਖੋ! ਵੀ ਲੋਕ ਜ਼ਿਆਦਾ ਇਨਾ ਇੰਟਰਫੇਅਰ ਕਰਦੇ ਨੇ। ਲੋਕਾਂ ਅੱਜ ਵੀ ਦੇਖੋ ਕਿੰਨਾ ਕੁ ਜ਼ਿਆਦਾ। ਵੀ ਉਹ ਗਰੀਬ ਹੈ! ਐ ਆ, ਉਹ ਏ ਸੀ ਨਹੀਂ ਲਵਾ ਸਕਦਾ। ਘਰ ਨੀ ਪਾ ਸਕਦਾ ਵੀ ਕਿੰਨਾ ਹੀ ਬਦਲਾਵ ਆ ਗਿਆ ਦੇਖੋ ਲੋਕਾਂ ਚ। ਅੱਜ ਕੱਲ ਦੇਖੋ! ਭੈਣ- ਭਰਾ ਨੂੰ ਨੀ ਜਰਦੇ ਹੈਗੇ ਵੀ ਦੇਖੋ! ਹੋਰ ਜ, ਹੋਰ ਗੱਲਾਂ ਅੱਜ ਤਾਂ, ਕਿਵੇਂ ਚ ਦੇਖੋ ਵੀ। ਜੇ ਉਹਦੀ ਨੌਕਰੀ ਵੱਧ ਹੈ। ਉਹਦੀ ਘੱਟ। ਤਾਂ ਦੇਖੋ ਘੱਟ ਵਾਲੇ ਨੂੰ ਇਹੋਗਾ ਵੀ ਉਹਦੀ ਨੌਕਰੀ
ਹਾਂ। ਹਾਂ। ਸਹੀ ਗੱਲ ਆ। ਆਪਣਾ ਨੀ ਦੇਖਣਾ ਉਹਨਾਂ ਨੇ ਵੀ। ਹਾਂ ਚਲੋ ਸਾਨੂੰ ਵੀ ਮਿਲੇ ਹਨਾ ਵੀ।
ਹਾਂਜੀ ਹਾ। ਵੀ ਚਲੋ ਲੋਕ ਐ ਨੀ ਸੋਚਦੇ ਹੈਗੇ ਵੀ ਉਹ ਵੀ ਮਿਹਨਤ ਕਰਦੇ ਚੱਲ ਜੇ ਮੈਂ ਵੀ ਕਰੂੰਗਾ, ਮੈਨੂੰ ਵੀ ਇੰਨੇ ਬਣ ਜਾਣਗੇ। ਪਰ ਅੱਜ ਕੱਲ ਦੇਖੋ, ਲੋਕਾਂ ਚ ਅਹੰਕਾਰ ਵੀ ਹੀ ਇਨਾ ਪੈਦਾ ਹੋ ਗਿਆ ਵੀ ਲੋਕ ਸੋਚ ਰਹੇ ਨੀ ਹੈਗੇ ਇਹ ਗੱਲਾਂ ਨੂੰ। ਹਾਂਜੀ ਹਾਂ ਵੀ ਜੇ ਸੋਚਿਆ ਜਾਵੇ, ਵੀ ਤਰੱਕੀ ਅੱਜ ਕੱਲ ਕਿਸੇ ਤੇਰੀ ਕੋਈ ਵੀ ਨੀ ਜਾਰਦਾ ਹੈਗਾ ਵੀ ਚਲੋ
ਹਮ ਹਮ ਦੂਸਰੇ ਨੂੰ ਦੇਖ ਕੇ ਹਾਂ। ਦੂਸਰੇ ਨੂੰ ਦੇਖ ਕੇ ਨਾ, ਲੋਕ ਐਂ ਕਹਿਣਗੇ! ਵੀ ਹਾਏ ਇਹ ਕਿ ਕਿੱਦਾਂ ਹੋ ਗਿਆ। ਇਹ ਕਿੱਦਾਂ ਹਾਏ ਪਾ ਦੇਣਗੇ। ਫੇਰ ਉਹ ਅਗਲੇ ਦਾ ਕੰਮ ਵੀ ਹੈ ਜਿਹੜਾ ਉਹ ਨਜ਼ਰ ਲੱਗ ਜਾਂਦਾ। ਬਿਗੜ ਜਾਂਦਾ ਹੈ। ਕਈ ਵਾਰ ਹੈਨਾ, ਬੰਦ ਹੋ ਜਾਂਦਾ। ਕੁਛ ਨਜ਼ਰ ਵੀ ਲੋਕਾਂ ਦੀ ਇੰਨੀ ਭੈੜੀ ਹੁੰਦੀ। ਆ ਨਾ ਵੀ। ਐਂ ਨਜ਼ਰ ਲੱਗ ਜਾਂਦੀ ਆ। ਵੀ ਜਿਹੜਾ ਹੱਸਦਾ ਖੇਡਦਾ ਹੋਊਗਾ ਉਹੀ ਵੀ।
ਸਹੀ ਗੱਲ ਹੈ। ਹਾਂਜੀ ਹਾਂ ਮੈਡਮ। ਬਹੁਤ ਵਧੀਆ ਗੱਲ ਆ ਤੁਹਾਡੀ। ਇਹ ਮੰਨਣ ਵਾਲੇ। ਦੇਖੋ, ਕਿ ਅੱਜ ਕੱਲ ਲੋਕ। ਕਿੰਨੇ ਹੀ ਲੋਕਾਂ ਵਿਚ ਜੈਲਸੀ ਫੀਲ ਕਰਨ ਲੱਗੇ। ਮੱਚਦੇ ਨੇ। ਦੇਖੋ ਹੈ। ਵੀ ਇਹ ਸੋਚਣ ਵਾਲੀ ਗੱਲ ਹੈ। ਵੀ ਲੋਕ ਇੰਨਾ ਹੀ। ਦੂਜਿਆਂ ਤੇ ਧਿਆਨ ਰੱਖਦੇ ਨੇ।
ਹਾਂ। ਇਹ ਤੇ ਦੇਖੋ ਨਾ, ਪਰਮਾਤਮਾ ਵੀ ਕਹਿੰਦਾ! ਵੀ ਜੇ ਆਪਾਂ ਕਿਸੇ ਨੂੰ ਦੇਖ ਕੇ ਖੁਸ਼ ਹੋਵਾਂਗੇ। ਤਾਂ ਆਪਾਂ ਨੂੰ ਵੀ ਖੁਸ਼ੀ ਮਿਲੂਗੀ। ਵੀ ਆਪਾਂ ਨੂੰ ਵੀ, ਓਨੀ ਖੁਸ਼ੀ ਮਿਲੂਗੀ ਨਾ।
ਕਰਾਂਗੇ। ਰੱਬ ਆਪਣਾ ਵੀ ਸਾਡਾ ਹੀ ਕਰੂਗਾ। ਦੇਖੋ ਜੇ ਆਪਾਂ ਕਿਸੇ। ਦੇ ਬਾਰੇ ਚੰਗਾ ਸੋਚਾਂਗੇ। ਆਪ।
ਹਮ ਸਹੀ ਗੱਲ ਹੈ। ਸਹੀ ਗੱਲ ਹੈ। ਇਹ ਤਾਂ। ਹੈ। ਲੋਕ ਪਰ ਸੋ ਸਮਝਦੇ ਹੀ ਨਹੀਂ।
ਹਾਂਜੀ। ਆ ਲੋਕਾਂ ਨੇ ਮੈਮ, ਇਹ ਗੱਲਾਂ ਨੂੰ ਮਜ਼ਾਕ। ਸਮਝ ਕੇ। ਵੀ ਦੇਖੋ ਕੋਈ ਸੀਰੀਅਸ ਨਹੀਂ ਲੈਂਦਾ।
ਹਾਂ! ਹਾਂ! ਹੁਣ ਕਹਿ ਤਾਂ। ਕਹਿ ਤਾਂ। ਸਾਰੇ ਦਿੰਦੇ ਨੇ ਗਿਆਨ। ਤਾਂ ਸਾਰੇ ਦੇ ਦਿੰਦੇ ਨੇ ਪਰ ਕਰਦਾ। ਕੋਈ ਵੀ ਨੀ ਅੱਜ ਕੱਲ ਹਾਂ ਹਾਂ ਦੂਸਰਿਆਂ ਦੀਆਂ ਗੱਲਾਂ ਚ। ਨੂੰ ਤਾਂ ਟਾਈਮ ਲਾਉਂਦੇ ਨੇ।
ਹਾਂਜੀ ਹਾਂ ਦੂਜਿਆਂ ਦੀ ਗੱਲਾਂ ਤਾਂ ਜ਼ਰੀ ਚੱਕ ਦਿੰਦੇ ਨੇ ਵੀ ਬੱਸ ਐ ਹੋ ਗਿਆ। ਫਲਾਣਾ ਹੋ ਗਿਆ ਵੀ ਦੇਖੋ ਅੱਜ ਕੱਲ ਕਿੰਨੇ ਹੀ ਉਹ ਚੱਲ ਰਹੇ। ਨੇ ਹਨਾ ਗੱਲਾਂ ਬਾਤਾਂ ਬਣਾਉਣ ਨੂੰ ਮਿੰਟ ਮਾਰਦੇ ਨੇ
ਹਾਂਜੀ ਹਾਂ ਹਾਂ। ਤੇ ਲੋਕਾਂ ਦੇ ਫਿਰ ਜਦੋਂ ਆਪਣੇ ਘਰ ਹੁੰਦਾ ਫੇਰ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਹਾਂ ਕੀ ਹੈ। ਅਗਲੇ ਦੇ ਉਹਦੇ ਬੀਤਦਾ ਇਹ ਵੀ ਕਿਵੇਂ ਆਪਾਂ ਗੱਲਾਂ ਕਰ। ਅਗਲੇ ਨੂੰ ਹੋਰ ਦੁਖੀ ਕਰਦੇ ਹਾਂ, ਅਗਲੇ ਦੀ ਆਤਮਾ ਦੁਖੀ ਕਰਦੇ ਹਨਾ ਆਪਾਂ ਜੇ ਅਗਲੇ ਦੁੱਖ ਹੁੰਦਾ। ਆਪਾਂ ਚਲੋ ਉਹਨੂੰ ਦੁੱਖ ਨੂੰ ਵੰਡਾਓ ਹੈ ਨਾ ਉਹਨੂੰ ਵੀ ਉਹ ਤੋਂ ਗੱਲ ਪੁੱਛੋ ਉਹਦਾ ਦੁੱਖ। ਦੁਖ ਸੁਣੋ ਪਰ ਕਈ ਲੋਕ ਦੁੱਖ ਸੁਣ ਕੇ ਮਜ਼ਾਕ ਬਣਾ ਲੈਂਦੇ ਨੇ ਹੱਸਦੇ ਨੇ। ਤੇ।
ਹਾਂਜੀ ਹਾਂ ਸਹੀ ਗੱਲ ਹੈ ਦੇਖੋ ਕਿਸੇ ਦੇ ਦੁੱਖ। ਉਸ ਨੂੰ ਸੀਰੀਅਸ ਨਹੀ ਲੈਂਦੇ ਹੈਗੇ ਉਹਦੀ ਤਕਲੀਫ਼ ਨਹੀ ਸਮਝਦੇ ਹਨਾ।
ਹਾਂਜੀ ਹਾਂ।
ਦੇਖੋ ਵੀ ਲੋਕਾਂ ਮਜ਼ਾਕ ਹੀ ਬਣਾ ਲੈਂਦੇ ਨੇ ਵੀ ਦੂਜੇ ਦੀ ਤਕਲੀਫ਼ ਨੂੰ ਤਕਲੀਫ਼ ਨਹੀਂ ਸਮਝਦੇ ਅਗਲੇ। ਮਜ਼ਾਕ।
ਹਮ ਹਮ।
ਵੀ ਦੇਖੋ ਲੋਕਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਫੇਰ ਵੀ ਦੂਜੇ ਦਾ ਦੁੱਖ ਸਮਝਣਾ ਚਾਹੀਦਾ। ਚਾਹੀਦਾ।
ਹਮ।
ਵੀ ਜੇ ਅੱਜ ਕੱਲ੍ਹ ਆਪਾਂ ਦੇਖਿਆ ਜਾਵੇ ਤਾਂ ਸੁੱਖ ਚ ਲੋਕ ਬੰਦ ਕਰਦੇ ਨੇ ਦੁੱਖ। ਭੁੱਖ ਚ ਤਾਂ ਕੋਈ ਹੀ ਖੜਦਾ ਜਾਂ ਮਾਂ ਬਾਪ ਦੇ ਅੱਜ ਕੱਲ੍ਹ ਭੈਣ ਭਰਾ। ਵੀ ਇੱਕ ਦੂਜੇ ਦੇ ਕੰਮ ਆਉਂਦੇ।
ਹਮ ਸਹੀ ਗੱਲ ਹੈ ਦੁੱਖ ਚ ਤਾਂ ਸੁੱਖ ਚ ਤਾਂ ਹਰ। ਕੋਈ ਨੇੜੇ ਆ। ਜਾਂਦਾ ਆ ਵੀ ਹੁ ਸੁਖ ਸੁਖੀ ਹੁੰਦਾ ਆ ਪਰ ਜੇ ਕੋਈ ਰੋਂਦਾ ਹੋਏ ਦੁਖੀ ਆ। ਨਾ ਫਿਰ ਉਹਦੇ ਕੋਲ ਕੋਈ ਨੀ ਖੜਦਾ ਹੈਗਾ ਅਗਲਾ ਸਾ ਅੱਗੇ ਲੰਘ ਜਾਂਦਾ।
ਹੋੋਈ ਜਾਂਦਾ। ਹਾਂਜੀ ਕੋਈ ਦੇਖੋ ਵੀ ਚਲੋ ਪਰਮਾਤਮਾ। ਕੋਈ ਕਿਸੇ ਰੱਬ ਪਾਉਂਦਾ ਵੀ ਰੱਬ ਦਾ ਬੰਦਾ ਕੋਈ ਹੁੰਦਾ ਜਿਹੜਾ। ਕਹਿ ਦਿੰਦਾ ਫਿਰ ਵੀ ਚੱਲ ਕੋਈ ਨਾ ਮੈਂ ਹੱਲ ਕਰਾਉਣਾ। ਵੀ ਫਿਰ ਵੀ ਲੋਕ ਅੱਜ ਕੱਲ੍ਹ ਇਹਦਾਂ ਦਾ ਕੋਈ। ਹੈਗਾ ਵੀ ਜੋ ਕਹਿੰਦਾ ਹੋਵੇ ਮੈਂ ਚਲੋ ਹੱਲ ਕਰਾਉਦਾ ਜਾਂ ਮੇ ਤੇਰੀ ਜਿਹੜੀ ਤਕਲੀਫ਼ ਆ ਉਹਣੂੰ ਸਮਝ ਦਾ ਪਰ ਅੱਜ ਕੱਲ ਕੋਈ ਕਿਸੇ ਦਾ ਦੁੱਖ ਸਮਝਦਾ ਨੀ ਹੈਗਾ ਮੈਡਮ
ਹਾਂ ਸਹੀ ਗੱਲ ਆ ਇਹ ਪਤਾ ਨਹੀਂ ਇਨਸਾਨ ਆ ਨਾ ਵੀਰਾ ਨੇ ਬਣਾਇਆ ਹੈ ਚਲੋ ਅ ਵਧੀਆ ਪਰ ਲੋ ਪਰ ਪਤਾ ਨੀ ਕਿਉਂ ਲੋਕਾਂ ਦੀ ਵੀ ਜਿਹੜਾ ਦਿਮਾਗ ਆ ਉਹ ਐਂ ਹੋ ਗਿਆ ਨਾ
ਸਹੀ ਗੱਲ ਹਾਂਜੀ ਹਾਂ ਮੈਡਮ ਹਮ
ਕਹਿੰਦੇ ਖੂਨ ਚਿੱਟਾ ਹੀ ਹੋਇਆ ਪਿਆ ਵੀ ਕੋਈ ਕਿਸੇ ਨੂੰ ਦੇਖ ਕੇ ਰਾਜ਼ੀ ਨਹੀਂ ਆਪਣੇ ਜੋ ਆਪਣੇ ਨੂੰ
ਹਾਂਜੀ ਹਾਂ ਸਹੀ ਗੱਲ ਹੈ ਮੈਡਮ ਹਮ ਹ
ਵਧੀਆ ਬੋਲਣਗੇ ਪਰ ਜਿਹੜਾ ਘਰਦਾ ਹੋਊਗਾ ਉਹਦੇ ਨਾਲ ਹੀ ਵਧੀਆ ਬੋਲਣਗੇ
ਸਹੀ ਗੱਲ ਹੈ ਜ ਹਾਂਜੀ ਵੀ ਦੇਖੋ ਲੋਕਾਂ ਨੂੰ ਦੂਜੇ ਦਾ ਦੁੱਖ ਸਮਝਣਾ ਚਾਹੀਦਾ ਵੀ ਹਨਾ ਦੂਜੇ ਨਾਲ ਦੁੱਖ ਬਣਾਉਣਾ ਚਾਹੀਦਾ ਵਿਕਲੇ ਸੁੱਖ ਚ ਹੀ ਨਹੀਂ ਆਉਣਾ ਚਾਹੇ ਸੁੱਖ ਚ ਨਾ ਆਵੇ ਬੰਦਾ ਪਰ ਦੁੱਖ ਚ ਹ ਕਿਣਾ ਖੜਨਾ ਚਾਹੀਦਾ
ਹਮ ਹਮ ਸਹੀ ਗੱਲ ਇਹ ਤਾਂ ਹੈ ਤੁਹਾਡੀ ਚਲੋ ਹਾਂ ਸਭ ਨੂੰ ਹੀ ਸਮਝਣਾ ਚਾਹੀਦਾ ਹਨਾ। ਤੇ ਹਾਂ ਤਾਂ ਹੈ ਹਾਂ ਜੇ ਆਪਾਂ ਨੂੰ ਵੀ ਜੇ ਚਲੋ ਕੋਈ ਦੁੱਖ ਚ ਆਪਾਂ ਨੂੰ
ਕਿਵੇਂ ਕੀ ਕਰਦੇ ਹਨਾ
ਹਮ ਤੇ ਆਪਾਂ ਨੂੰ ਸਾਥ ਦੇਣਾ ਚਾਹੀਦਾ ਨਾ ਦੁੱਖ ਜਿਹੜਾ ਦੁਖੀ ਹੁੰਦਾ ਆ ਆਪਣਾ ਗਰੀਬ ਦੀ ਮਦਦ ਕਰੋ ਅਮੀਰ ਨਾਲ ਤਾਂ ਸਾਰੇ ਹੀ ਖੜੇ ਆ ਗਰੀਬ-
ਹਾਂਜੀ ਹ ਸਹੀ ਗੱਲ ਆ ਹਾਂਜੀ ਹ ਵੀ ਗ਼ਰੀਬਾਂ ਦੀ ਵੀ ਮਦਦ ਕੀਤੀ ਜਾਵੇ ਦੇਖੋ ਵੀ ਹਰ ਇੱਕ ਨੂੰ ਦੂਜੇ ਬਾਰੇ ਵੀ ਸੋਚਣਾ ਚਾਹੀਦਾ ਵੀ ਜੇ ਉਹਨੂੰ ਕੇ ਦੀ ਲੋੜ ਆ ਵੀ ਮਿਲਣ ਵੱਧਦਾ ਦੇ ਸਕਾਂ
ਹਮ ਇਹ ਤਾਂ ਹੈ। ਸਹੀ ਗੱਲ ਆ।
ਕਰਨੀ ਚਾਹੀਦੀ ਹੈ ਦੇਖੋ ਹੈ ਨਾ ਜੇ ਜੇ ਆਪਾਂ ਦੂਜੇ ਦੀ ਮਦਦ ਕਰਾਂਗੇ ਤੇ ਆਪਾਂ ਨੂੰ ਕੱਲ੍ਹ ਨੂੰ ਲੋੜ ਆ ਤਾਂ ਆਪਾਂ ਨੂੰ ਕੱਲ੍ਹ ਨੂੰ ਮਿਲ ਜੂਗੀ।
ਹਾਂ ਅਗਲਾ ਨਾਲ ਹੀ ਕਹੂਗਾ ਵੀ ਹਾਂ ਇਹ ਮੇਰੇ ਮਾੜੇ ਟਾਈਮ ਚ ਖੜਾ ਸੀਗਾ ਵੀ ਅੱਜ ਇੱਥੇ ਤੇ ਮਾੜਾ ਟਾਈਮ ਆਇਆ ਆ ਮੈਂ ਵੀ ਇਹਦੀ ਜਿਹੜੀ ਹਨਾ ਹੈਲਪ ਕਰਾਂ ਹਾਂ ਅਗਲਾ ਬਹੁਤ ਸੋਚ ਵੀ ਜਿਹੜਾ ਆਪਾਂ ਜਿਹਦੇ ਮਾੜੇ ਟਾਈਮ ਚ ਕੱਦੇ ਹਾਂ ਅਗਲਾ ਭੁੱਲਦਾ ਨੀ ਗਾ ਉਹ ਚੀਜ਼ ਨੂੰ।
ਹਾਂਜੀ। ਹਹ ਸਹੀ ਗੱਲ ਹੈ ਮੈਡਮ ਪਰ ਦੂਜੇ ਨੂੰ ਸਮਝਣਾ ਚਾਹੀਦਾ ਦੂਜੇ ਦਾ ਦੁੱਖ। ਦੁਖਵੀ ਤੇ ਸੁਖਖਵੀ।
ਜੀ, ਜੀ। ਹਾਂਜੀ। ਹਾਂ ਸਹੀ ਕਿਹਾ ਬਿਲਕੁਲ। ਹਾਂਜੀ ਹਾਂ ਚਲ ਹਾਂਜੀ ਹਾਂ ਚ ਠੀਕ ਹੈ ਜੀ। ਸਤਿ ਸ਼੍ਰੀ ਅਕਾਲ।